ਹਾਂਜੀ ਵਧੀਆ ਵਧੀਆ ਤੁਜੀ
ਵਧੀਆ ਬਸ ਵਧੀਆ ਭੈਣ ਜ ਮੈਂ ਸੁਣਿਆ ਤੁਸੀਂ ਅ ਬੰਗਲਾ ਸਾਹਿਬ ਗੁਰਦੁਆਰੇ ਜਾਣਾ
ਜਾਣਾ ਹੈ ਬਗਲਾ ਸਾਹਿਬ ਵੀ ਜਾਣਾ ਸੀਸਗੰਜ ਵੀ ਜਾਣਾ ਹੈ
ਭੈਣ ਜੀ ਦੇਖ ਦੇਖੋ ਮੇਰੀ ਗੱਲ ਸੁਣੋ ਉੱਥੇ ਧਿਆਨ ਨਾਲ ਸਾਡੀਆਂ ਅਰਦਾਸਾਂ ਕਰਾਉਣੀਆਂ ਨੇ ਤੇ ਮੈਂ ਤੁਹਾਨੂੰ ਕਰੂੰਗੀ ਜੀ ਗੂਗਲ ਪੇ ਤੁਸੀਂ ਅਰਦਾਸਾਂ ਜ਼ਰੂਰ ਕਰਾਉਣੀਆਂ ਨੇ ਠੀਕ ਆ, ਤੁਸੀਂ ਜਿਵੇਂ-ਜਿਵੇਂ ਜਾਓਗੇ ਕਿਉਂਕਿ ਮੇਰੇ ਬੋਤ ਟਾਈਮ ਦੀ ਸ਼ਰਧਾ ਸੀਗੀ ਤੇ
ਅੱਛਾ ਤੇ ਤੁਸੀਂ ਨਾ ਚੱਲੋ ਨਾ ਚਲੋ ਮੇਰੇ ਨਾਲ।
ਨਾਲ ਤਾਂ ਤੁਰ ਪੈਂਦੇ ਅਸੀਂ, ਇਦਾਂ ਦੀ ਕੋਈ ਬੜੀ ਗੱਲ ਨੀ ਸੀਗੀ। ਪਰ ਨਾ ਮੇਰੇ ਘਰੇ ਤਾਂ ਜਿਹੜੇ ਮਹਿਮਾਨ ਪੁਰਾਣੇ ਆ ਉਹ ਜਾਂਦੇ ਈ ਨੀ, ਕੀ ਕਰੀਏ? ਦੱਸੋ ਤੁਸੀਂ ਫੇਰ ਕਿੱਥੇ ਜਾਈਏ ਅਸੀਂ?
ਭੈਣ ਜੀ ਪਤਾ ਰਾਤੀ ਮੈਂ ਤੁਹਾੜੇ ਗੱਲਾਂ ਨੂੰ ਜੋ ਤੁਹਾਡੇ ਤੁਸੀਂ ਮੈਨੂੰ ਗੱਲਾਂ ਦੱਸੀ ਜਿਸ ਤੇ ਮੈਂ ਹੱਸਦ ਰੀ ਸੀ ਮੈਂ ਆਪਣੇ ਹਸਬੈਂਡ ਨੂੰ ਦੱਸਿਆ। ਮੈਂ ਕਿਆ ਐਵੇਂ-ਐਵੇਂ ਗੱਲ ਏ, ਹੁਣ ਉਹ ਤੇ ਹੱਸ ਤੇ ਰਏ ਸੀ ਉਤੋਂ ਮੈਨੂੰ ਕਹਿੰਦੇ ਕਹਿੰਦੇ ਇੰਨੇ ਬੇਸ਼ਰਮ ਹੈਗੇਨ ਬਾਈ।
। ਭੈਣ ਜੀ ਤੁਸੀਂ ਤੁਸੀਂ ਮੰਨੋਗੇ ਨੀ ਮੈਂ ਕਹਨੀ ਆਂ
। ਅੱਗੋਂ ਮੇਰੇ ਹੈਲੋ। ਹੈਲੋ। ਹੈਲੋ। ਹੈਲੋ, ਹੈਲੋ, ਹੈਲੋ। । ਹੈਲੋ।